ਸਤਿ ਸ਼੍ਰੀ ਅਕਾਲ
ਹੋਰ ਕੀ
ਵਧੀਆ ਜੀ ਵਧੀਆ
ਹੋਰ ਕੀ ਬਣਾਏ ਜਾਂਦੇ ਹੋ?
ਸਟੱਡੀ ਕਰ ਰਿਹਾ ਸੀਗਾ ਜੀ
ਹਾਂ ਹਮ ਆਪ ਟੋਪੀ ਰੱਖ ਲਿੰਗਾਈ ਰੱਖੀਏ
ਨਹੀਂ ਸਟਡੀ ਕਰੇ ਸਟਡੀ
ਅੱਛਾ, ਅੱਛਾ ਸਟੱਡੀ ਠੀਕ ਹੈ ਹਾਂਜੀ, ਕਿਵੇਂ ਚਲਦੀ ਤੁਹਾਡੀ ਸਟੱਡੀ
ਸਟੱਡੀ ਵਧੀਆ ਚੱਲ ਰਹੀ ਹੈ ਜੀ ਹੈਲੋ। ਹੁਣ ਤਾਂ ਮੈ ਜੀ
ਸੇਵਾਦਾਰੀ ਐ?
ਹਾਂਜੀ, ਹਾਂਜੀ ਆ ਰੀਏ ਜੀ ਆਵਾਜ਼
ਜੀ, ਬੋਲੋ ਤੁਸੀਂ ਦੱਸੋ, ਕਾਹਦੀ ਤਿਆਰੀ ਕਰੀ ਜਾਂਦੇ ਹੋ?
ਹੁਣ ਤਾਂ ਮੈਂ ਜੀ ਟੀਚਰ ਦੀ ਤਰੀ ਕਰ ਰਿਹਾ ਜੀ ਫਸਟ ਗ੍ਰੇਡ ਦੀ
ਅੱਛਾ ਜੀ, ਹਾਂ ਵੈਸੇ ਤਾਂ ਵਧੀਆ ਟੀਚਰ ਲਾਈਨ ਬਹੁਤ ਵਧੀਆ ਇਹੀ ਤੰਗੀ, ਇਹੀ ਤੰਗੀ ਇਹੀ
ਹਾਂਜੀ, ਉਵੇ ਤਾਂ ਮੈਂ ਪ੍ਰਾਈਵੇਟ ਸਕੂਲ ਲੱਗੇ ਜੀ ਸਟੂਡੈਂਟ ਪੜ੍ਹਾਉਂਦਾਵੇਂ ਤਾਂ ਮੈਂ
ਅੱਛਾ ਜੀ, ਠੀਕ
ਹਾਂਜੀ -ਹਾਂਜੀ।
ਹੋ ਤਾਂ ਹੋ ਦ ਵੈਸੇ ਤਾਂ ਸਟੱਡੀ ਦੇ ਵਰ ਕੁਛ ਹੈ, ਸਟੱਡੀ ਕੋਈ ਸਟੱਡੀ ਨੂੰ ਕੋਈ ਵਾਂਟ ਨਹੀਂ ਸਕਦਾ ਹਨਾ
ਹਾਂਜੀ -ਹਾਂਜੀ, ਅੱਜ ਕੱਲ੍ਹ ਰੁਜ਼ਗਾਰ ਦਾ ਟਾਈਮ ਹੀ ਖ਼ਤਮ ਹੋ ਗਿਆ ਜੀ ਹੁਣ ਤਾਂ ਹੁਣ ਬਜ਼ੁਰਗ ਰੁਜ਼ਗਾਰ ਹੈਗਾ ਉਹਨੂੰ ਕੋਈ ਪੁੱਛਦਾ ਵੀ ਨਹੀਂ ਅ ਜੀ ਉਹਨ ਬਸ ਦਿਹਾੜੀ ਮਜ਼ਦੂਰੀ ਹੈ ਕਰ ਲੂਗਾ ਤੇ ਟਾਈਮ ਪਾਸ ਕਰ ਲੂਗਾ, ਅੱਗੇ ਕਾਮਯਾਬ ਹੋਣਾ ਹੈ ਤਾਂ ਸਟੱਡੀ ਕਰਨੀ ਪਊਗੀ ਜੀ। ਘਰ ਤੋਂ ਘਰੋਂ ਗਰੀਬੀ ਕੱਢਣੀ ਹੈ ਤਾਂ ਬਈ ਉਹ ਕੀ ਕ ਕਹਿੰਦੇ ਨਾ ਕਿ ਮਤਲਬ ਸਟੱਡੀ ਕਰਨੀ ਪਊਗੀ, ਸਟੱਡੀ ਕਰੂਗਾ ਤਾਂ ਗਿਆਨ ਆਊਗਾ ਤੇ ਗਿਆਨ ਆਇਆ ਤੇ ਅੱਗੇ ਕੋਈ ਫਾਰਮ ਫਰਮ ਭਰੂਗਾ ਕੋਈ ਯੋਜਨਾ ਆਊਗੀ ਤੁਹਾਨੂੰ ਪਤਾ ਲੱਗੂਗਾ
ਹਾਂਜੀ ਉਹ ਸਭ ਬਾ ਸਭ ਕੁਛ ਵੰਡ ਸਕਦਾ ਪਰ ਆਪਣੀ ਸਟਡੀ ਕੋਈ ਵੰਡ ਸਕਦਾ
ਹਾਂਜੀ
ਮੈਂ ਸਾਰਾ ਕੁਛ ਬਣ ਜਾ ਸਕਡ ਘਰ ਮਕਾਨ ਕੋਈ ਨ ਪਾ ਧਿਆਨ ਕੋਈ ਨੀ ਨਹੀਂ ਸਕਦਾ ਨਾ
ਉਹ ਤਾਂ ਗਿਆਨ ਹੁੰਦਾ ਜੀ ਗਿਆਨ ਤਾਂ ਆਪਣੇ ਅੰਦਰ ਹੀ ਹੈ ਜੀ ਮਤਲਬ ਉਹਦਾ ਨਾ ਤਾਂ ਕੋਈ ਚੁਰਾ ਸਕਦਾ, ਨਾ ਕੋਈ ਲੈ ਸਕਦਾ
ਹਾਂਜੀ- ਹਾਂਜੀ। ਮੈਂ ਸਵੇਰੇ ਮਤਲਬ ਚਾਰ ਵਜੇ ਉੱਠ ਕੇ ਸਟੱਡੀ ਕਰਦਾਾਂ ਉਹ ਤੋਂ ਬਾਅਦ ਸਕੂਲੇ ਜਾਂਦਾ ਜੇ ਪ੍ਰਾਈਵੇਟ ਉੱਥੇ ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ ਜਮਾਤ ਨੂੰ ਪੜਾ ਕੇ ਫੇਰ ਕਰਿਆ ਉਹਨਾਂ ਜੀ ਕਰਿਆ ਕੇ ਫਿਰ ਸ਼ਾਮ ਨੂੰ ਜਿਹੜੇ ਪਿੰਡ ਦੇ ਜਿਹੜੇ ਸਟੂਡੈਂਟ ਬੱਚੇ ਹੈਗੇ ਜਿਹੜੇ ਸਕੂਲੇ ਪੜ੍ਹਦੇ ਹੈ ਉਹਨਾਂ ਨੂੰ ਮੈਂ ਸਾਮ ਨੂੰ ਸਟੱਡੀ ਕਰਾਉਨਾ ਜੀ ਫਰੀ ਚ
ਇਹ ਕੰਮ ਹੈ ਤੁਹਾਡਾ। ਹਾਂਜੀ -ਹਾਂਜੀ।
ਹਾਂਜੀ- ਹਾਂਜੀ, ਉਹ ਤਾਂ ਗਿਆਨ ਹੈ ਜੀ ਗਿਆਨ ਤਾਂ ਜਿੰਨਾ ਵਾਂਟਾਂਗੇ ਉਹ ਦੇਵਾਂਗੇ ਓਨਾ ਹੀ ਵੱਧੂਗਾ।
ਹਾਂਜੀ ਹਾਂਜੀ।
ਹੁਣ ਤਾਂ ਮਤਲਬ ਐਵੇਂ ਗ਼ਰੀਬ ਬੱਚੇ ਆ ਤੇ ਮਤਲਬ ਆਪਣੇ ਕੋਲ ਗਿਆਨ ਹੈਗਾ ਤੇ ਆਪਾਂ ਮਤਲਬ ਉਹਦਾ। ਕੀ ਪੈਸੇ ਕਮਾਈਏ ਉਹਨੂੰ ਕਿਸੇ ਦਾ ਭਲਾ ਹੋ ਰਿਹਾ ਹੈ ਤਾਂ ਵਧੀਆ ਹੈ।
ਹਾਂਜੀ ਹਾਂਜੀ ਕਿਉਂਕਿ ਇੱਥੇ ਸਟੱਡੀ ਵੀ ਇਹੀ ਜੀ ਆ ਨਾ। ਉਸ ਨੂੰ ਪੜਾ ਪੜੂ ਕੇ ਬੱਚੇ ਚੱਲਦੇ ਨਹੀਂ ਹੈ।
ਹਾਂਜੀ ਉਹ ਤਾਂ ਹੈਗੇ ਮਤਲਬ ਕੋਈ ਹੁਣ ਆਪਾਂ ਮਤਲਬ। ਆਪਾਂ ਨੂੰ ਇਹ ਜਿਹਾ ਕਾਮਯਾਬ ਬਣਾਇਆ ਕਿ ਆਪਾਂ ਮਤਲਬ ਕਿਸੇ ਨੂੰ ਆਪਾਂ ਮਤਲਬ ਪੜ੍ਹਾ ਸਕਦੇ ਹਾਂ ਤੇ। ਵਾਹਿਗੁਰੂ ਜੀ ਆਪਾਂ ਨੂੰ ਕੁਛ ਦਿੱਤਾ ਹੋਇਆ ਹੈ। ਕਿ ਆਪਾਂ ਨੂੰ ਕੁਛ ਨਾ ਕੁਛ ਕੰਮ ਕਰੀਏ ਵਧੀਆ ਕੰਮ ਕਰੀਏ।
ਹਾਂਜੀ ਹਾਂਜੀ।
ਅੱਜ ਉਹਨਾਂ ਨੂੰ ਆਪਾਂ ਆਹ ਗਿਆਨ ਦੇਵਾਂਗੇ ਕਿ ਤੁਸੀਂ ਸਟੱਡੀ। ਮੈਂ ਵੀ ਤੁਹਾਨੂੰ ਫ੍ਰਰੀ ਚ ਪੜ੍ਹਾ ਰਿਹਾ ਤੁਸੀਂ ਵੀ ਅੱਗ ਜਾ ਕੇ ਕਾਮਯਾਬ ਹੋ ਕੇ ਤੁਸੀਂ ਵੀ ਨਾ ਕਿਸੇ ਦਾ ਮਤਲਬ ਭਲਾ ਕਰਿਓ ਕਿਸੇ ਨੂੰ ਜ਼ਰੂਰਤ ਹੋਵੇ ਸਟੱਡੀ ਦੀ ਉਹਨੂੰ ਸਟੱਡੀ ਕਰਾਇਓ
ਤੁਹਾਡੀ ਗਲਾ ਨਾਲ
ਆਹੀ ਤਾਂ ਗਿਆਨ ਹੈ ਜੀ ਆਪਾਂ ਜਿਹੜਾ ਗਿਆਨ ਉਹੀ ਤਾਂ ਹੈ ਜੀ ਆਪਾਂ ਜਿਹੜਾ ਗਿਆਨ ਸਿੱਖਿਆ ਉਹ ਆਪਾਂ ਅੱਗੇ ਦੇਵਾਂਗੇ ਹੋਰ ਅੱਗੇ ਦੇਣਗੇ
ਹਾਂਜੀ ਹਾਂਜੀ
ਹਾਂਜੀ ਹਾਂਜੀ ਇਸ ਕਰਕੇ ਤੇੇ ਕਿਹਾ ਰਿਹਾ ਨਾ ਮੈਂ।
ਹੂੰ ਹਾਂਜੀ। ਸਟੱਡੀਜ਼ ਲਾਇ ਕੁਛ ਵੀ ਹੈ। ਨਹੀਂ ਅੱਗੇ ਚੱਲਕੇ ਤਾਂ ਸਟੱਡੀ ਨੇ ਸਭ ਕੁਛ ਠੀਕ ਕਰ ਲਿਆ ਹਨਾ ਹੁਣ। ਹੁਣ ਤਾਂ ਹੱਥ ਦਾ ਕੰਮ ਤਾਂ ਰਿਹਾ ਨੀ। ਹਾਂ ਤੇ ਸਟੱਡੀ ਤੇ ਇਹਦੇ ਸਟੱਡੀ ਹਾਂ। ਕੋਈ ਸਟੱਡੀ ਹੈਗੀ ਹੈ। ਬੰਦਾ ਕਮਾ ਕੇ ਖਾ ਸਕਦਾ ਨਹੀਂ ਤਾਂ ਨਹੀਂ ਖਾ ਸਕਦਾ।
ਉਹ ਵੀ ਤਾਂ ਹੈ ਨਾ ਜਿਵੇਂ ਸਟੱਡੀ ਕੀਤੀ ਹੋਈ ਹੈ ਨਾ ਤਾਂ ਬੰਦਾ ਕਿੱਥੇ ਵੀ ਕੰਮ ਲੱਗ ਸਕਦਾ। ਅਹ ਜਿਵੇਂ ਕੋਈ ਪ੍ਰਾਈਵੇਟ। ਕੰਮ ਵੀ ਕਰ ਸਕਦਾ ਹੈ ਤੇ ਇਹ ਮਿਤਰਾਂ ਦਾ ਕੰਮ ਵੀ ਕਰ ਸਕਦਾ ਹੈ। ਤੇ ਪ੍ਰਾਈਵੇਟ ਜੋਬ ਵੀ ਕਰ ਸਕਦਾ ਹੈ। ਕੋਈ ਕੰਪਨੀ 'ਚ ਵੀ ਰੱਖ ਸਕਦਾ ਹੈ।
ਹਾਂਜੀ।
ਤੇ ਮਤਲਬ ਅੱਜ ਕੱਲ੍ਹ ਦਾ ਟਾਈਮ ਮਤਲਬ। ਜਿਵੇਂ ਬਾਹਰ ਕੰਮ ਨਹੀਂ ਮਿਲਦਾ ਤਾਂ ਘਰੇ ਬਹਿ ਕੇ ਵੀ ਕਮਾ ਸਕਦਾ ਹੈ। ਜਿਵੇਂ ਕੋਈ। ਪਿੰਡ ਦੇ ਬੱਚੇ ਹੈ ਸ਼ਹਿਰ ਰਹਿੰਦਾ ਉਹਨਾਂ ਦੇ ਇੱਥੇ ਬੱਚੇ ਹੈਗੇ ਉਹਨਾਂ ਨੂੰ ਸਟੱਡੀ ਕਰਵਾ ਸਕਦੇ ਸਵੇਰੇ ਸ਼ਾਮ ਨੂੰ। ਕਲਾਸਾਂ ਖੋ ਸਕਦਾ ਹੈ ਜਾਂ ਮਤਲਬ ਬੰਦਾ ਠੀਕ। ਹੋਵੇ ਉਹਨੂੰ ਵਧੀਆ ਗਿਆਨ ਹੈਗਾ ਤੇ ਬੋਲਣ ਦੀ ਤਮੀਜ਼ ਹੈਗੀ ਤੇ। ਅੱਜ ਤਾਂ ਅੱਜ ਕੱਲ ਤਾਂ ਯੂਟਿਊਬ ਚੱਲ ਰਿਹਾ ਹੈ। ਇੰਸਟਾਗ੍ਰਾਮ ਚੱਲ ਰਿਹਾ ਹੈ, ਅੱਜ ਕੱਲ ਤਾਂ ਆਪ ਆਪ ਦਾ। ਚਨੈਲ ਬਣਾ ਕੇ ਤੇ ਵਧੀਆ ਵਧੀਆ ਵੀਡੀਓ ਬਣਾ ਕੇ ਉਹ 'ਚ। ਅਪਲੋਡ ਕਰੇ ਨਾ ਵਧੀਆ ਬੰਦਾ। ਤਾਂ ਬਹੁਤ ਵਾਇਰਲ ਹੋ ਰਹੀ ਹੈ, ਅੱਜ-ਕੱਲ ਤਾਂ ਲੋਕੀ ਚਾਹੁੰਦੇ ਹੈ ਕਿ, ਸੱਟਡੀ ਮਤਲਬ ਕਿੱਥੋ-ਕਿੱਥੋ ਗਿਆਨ ਮਿਲੇ।
ਹੂੰ, ਹੂੰ ਤੁਹਾਡੀ ਗੱਲ ਸਹੀ ਹੈ ਜੀ।
ਤਿੰਨ, ਚਾਰ ਬੰਦੇ ਹੈਗੇ ਜਿਹੜੇ ਕਾਮਯਾਬ ਤਾਂ ਨਹੀਂ ਹੋਏ, ਪਗਰ ਹੁਣ ਵੀ ਨਾ, ਇੱਕ ਮਹੀਨੇ ਜਿੰਨਾ ਲੱਖ ਲੱਖ ਰੁਪਿਆ ਕਮਾ ਰਹੇ ਹਾਂ ਘਰੇ ਬੈਠ ਕੇ।
ਹਾਂਜੀ ਇਹ ਤਾਂ ਹੈ ਹਾਂਜੀ ਭੈਣਜੀ ਹਾਂ ਨਹੀਂ ਇੱਕ ਗੱਲ ਤਾਂ ਆਹ ਨਾ ਟਾਈਮ ਤੇ ਸਕਿੱਲ ਇੰਡੀਆ ਦਾ ਟਾਈਮ ਆ ਜੂਗਾ। ਦੇਖੋ ਉਹ ਗੌਰਮੈਂਟ ਜੋਬ ਤੇ ਜੋ ਵੀ ਰਹਿ ਜੂਗੀ ਕਿਉਂਕਿ ਇਹਨਾਂ ਨੇ ਸਾਰਾ ਕੰਮ ਉਹ ਕਰ ਲੈਣਾ ਹੈ। ਉਹਨਾਂ ਤੇ ਹੀ ਕਰਦੇ ਆ ਨਾ।
ਹਾਂ ਔਨਲਾਈਨ ਚੱਲ ਰਿਹਾ ਅੱਜ ਕਲ ਅਹ ਤੁਸੀਂ। ਵੇਖ ਰਹੇ ਹੋਣੇ, ਕਿ ਜਿਵੇਂ ਹੁਣ ਲੋਕਡਾਊਨ ਲੱਗਿਆਂ ਸੀਗਾ ਤੇ ਲੋਕਡਾਊਨ ਲੱਗਣ ਤੋਂ ਬਾਅਦ ਵੀ ਨਾਂ ਸਟੱਡੀ ਨਹੀਂ ਰੁਕੀ।
ਹੂੰ
ਸਟੱਡੀ ਉਵੇਂ ਚੱਲ ਰਹੀ ਸੀ, ਜਿਵੇਂ ਪਹਿਲਾਂ ਚੱਲਦੀ ਸੀਗੀ। ਸਾਰਿਆਂ ਨੇ ਆਪਾਂ ਆਪਦੇ ਯੂਟਿਊਬ ਚੈਨਲ ਬਣਾ ਲਏ, ਯੂਟਿਊਬ'ਚੇ ਗਰੁੱ ਪ ਬਣਾ ਲਏ, ਇਹ ਟੈਲੀਗ੍ਰਾਮ'ਚ ਗਰੁੱਪ ਬਣਾ ਲਏ, ਵਟਸਪ'ਚ ਗਰੁੱਪ ਬਣਾ ਲਏ ਪੁ ਤੇ ਉਹਨਾਂ'ਚ ਵੀਡੀਓ ਪਾ-ਪਾ ਕੇ, ਬਣਾ-ਬਣਾ ਕੇ ਪਾ ਰਹੇ ਸੀਗੇ, ਤੇ ਜਿਹੜੇ ਸਟੁੰਨ ਘਰ ਸੀਗੀ, ਉਹਨੂੰ ਬ ਪੇਕੇ ਸਟੱਡੀ ਕਰ ਰਹੇ ਸੀਗੇ, ਕਿਸੇ ਦਾ ਮਤਲਬ ਐਵੇਂ ਨੀ ਹੋਇ ਸਟੱਡੀ ਖ਼ਰਾਬ ਨਹੀਂ ਹੋਈ।
ਹਾਂਜੀ, ਦੇਖੋ ਆਉਣ ਵਾਲ ਟਾਈਮ ਤੇ, ਤਾਂ ਦੇਖੋ, ਹੋਣਾ, ਕੀ ਹੋਣਾ ਕੀ, ਨਹੀਂ ਕਰ
ਹੁਣ ਆਰ ਟਾਈਮ'ਚ ਆਨਾ ਟਾਈਮ 'ਚ ਤੁਸੀਂ ਮੰਨ ਕੇ ਚੱਲੋ। ਸਾਡੇ ਇੰਡੀਆ'ਚ ਜਿਹੜੀ ਸੌ, ਚੋ ਇੱਕ ਪਰਸੈਂਟ ਹੀ ਮਤਲਬ ਬੇਰੁਜ਼ਗਾਰ ਰਹਿਣਗੇ। ਇਹ ਜਾਂ ਆਉਣ ਦਾ ਮਤਲਬ ਮੋਦੀ ਜੀ ਹੈਗੇ ਆ ਸਰ ਕਾਰ ਹੈਗੀ, ਸਿੱਕਸ਼ਾ ਦੇ ਜਿਹੜੇ ਸਰੋਤ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਦੇ ਰਹੀ ਹੈ। ਸਟੱਡੀ ਵੀ ਫ੍ਰੀ ਕਰ ਰੱਖੀ ਹੈ, ਕਿਤਾਬਾਂ ਵੀ ਫ੍ਰੀ ਕਰ ਰੱਖੀ ਹੈ, ਡਰੈਸ ਵੀ, ਫ੍ਰੀ ਕਰ ਰੱਖੀ ਕੀ, ਐਸ ਗੌਰਮੈਂਟ ਸਕੂਲੇ
ਹਾਂਜੀ- ਹਾਂਜੀ, ਸਰਕਾਰ
ਹੁਣ, ਮਤਲਬ ਇੰਨੀ ਸੁਵਿਧਾ ਦੇ ਰੱਖੀ ਐ ਬਹੁਤ ਸੁਧਾ ਦੇ ਰੱਖੀਏ ਜੀ, ਹੁਣ ਮਤਲਬ ਉਹ ਕਹਿ ਰਿਹਾ ਹੈ, ਕਿ, ਜਿਹੜਾ ਬੱਚਾ ਮਤਲਬ ਸਟੱਡੀ ਕਰਨਾ ਚਾਹੁੰਦਾ ਐ, ਉਹਨਾਂ ਕੋਲ ਪੇਸੇ ਨੀ ਹੈਗੇ, ਤੇ, ਖਰਚੇ ਮਤਲਬ ਇਹ ਨਹੀਂ ਕਿ ਉਹ ਮ ਉਹੂੰ, ਸਕੁਲੇ ਲਾ ਸਕੇ ਕਿ ਤੇ ਉਹਨਾਂ ਵਾਸਤੇ, ਸਕੀਮਾਂ ਕੱਢ ਰੱਖੀਏ ਜੀ। ਤੁਸੀਂ ਬੱਚੇ ਨੂੰ ਸਕੂਲੇ ਭੇਜੋ, ਤੇ ਸਕੂਲ ਵਾਲੇ ਸਾਰਾ ਖਰਚਾ ਦੇਣਗੇ।
ਹਾਂਜੀ- ਹਾਂਜੀ, ਏ ਤਾਂ ਤੁਹਾਡੀ ਗੱਲ
ਤੁਸੀਂ ਕੀ ਕਰਦੇ ਹੋ? ਸਟੱਡੀ, ਸੀਡ ਕਰਦੇ ਹੋ ਜੀ?
ਹ, ਹਾਂ, ਮੈਂ ਸਟੱਡੀ ਵੀ ਕਰਦੀ ਆ, ਘਰ ਦਾ ਕੰਮ ਵੀ ਕਰਦੀ ਏ, ਸਾਰਾ ਕੰਮ ਕਰਦੀ ਏ।
ਹਾਂਜੀ-ਹਾਂਜੀ।
ਹਾਂਜੀ, ਤੋ ਹਾਂਜੀ, ਦੇਖੋ ਸਟੱਡੀ ਪੁੱਛ ਨ
ਮੈਂ, ਤਾਂ ਇਨੇ ਕੀਤਾ ਈ ਆ, ਆਈ ਨੀ ਆਈ ਕੀਤੀ ਹੋਈ ਐ, ਪ੍ਰਾਈਵੇਟ ਜੋਬ ਕਰਦੀ ਐ, ਫੋਨ ਤੇ ਆਪਣਾ ਕੰਮ ਕਰਦੀ ਐ।
ਹਾਂਜੀ, ਬਿਲਕੁਲ ਸਹੀ ਹੈ ਜੀ। ਬਿਲ
ਹੂੰ ਮੈਂ ਓਨਲਾਈਨ ਫਾਰਮ ਭਰਦੀ ਹੈ, ਜਿਹੜੇ ਹੁਣ ਪੰਜਾਬ ਚ ਫਾਰਮ ਆਈ ਹੋਈ ਐ ਹਜ਼ਾਰ ਹਜ਼ਾਰ ਰੁਪਏ ਮਿਲਦੇ ਨੇ ਲੇਡੀਜ਼ ਨੂੰ। ਉਹ ਫ਼ਾਰਮ ਵੀ ਪਹਿਲਾਂ ਮੈਨੇ ਸਰਵੇ ਕੀਤੀ ਸੀ ਹਾਂ ਤੇ ਮੈਂ, ਫੋਨ ਤੇ ਬਹੁਤ ਕੰਮ ਕਰਦੀ ਐ।
ਹੁਣ ਤਾਂ ਮਤਲਬ ਜਿਵੇਂ ਫਾਰਮ ਆਏ ਐ, ਤਾਂ ਇੱਕ ਤਾਂ ਹੁੰਦਾ ਕਿ, ਲੇਣ 'ਚ ਲੱਗਣਾ ਹੋ ਗਿਆ। ਜਿਹੜੇ ਬਰੋਜ਼ਗਾਰ ਐ, ਵਿਚਾਰੇ ਬੁ ਬੁਜ਼ੁਰਗ ਐ, ਉਹ ਤਾਂ ਚਲੋਂ ਲੇਣ'ਚ ਲੱਗਦੇ ਐ। ਜਿਹਨਾਂ ਨੂੰ ਨੌਲੇਜ ਐ, ਜਿਹਨਾਂ ਨੇ ਸਟੱਡੀ ਕੀਤੀ ਐ, ਉਹ ਘਰੇ ਬਹਿ ਕੇ ਵੀ ਫਾਰਮ ਕਰ ਸਕਦੇ ਹੋ।
ਹਾਂਜੀ, ਹਾਂਜੀ, ਘਰੇ ਵੇਖਕੇ ਬੈਲਾਂ
ਹਾਂਜੀ-ਹਾਂਜੀ। ਫੇਰ ਤਾਂ, ਹੋਰ ਵਧੀਆ ਜੀ। ਮਤਲਬ, ਇੱਕ ਤਾ ਆਪਣਾ ਟੈਮ ਹੀ ਬਚ ਰਿਹਾ
ਹਾਂਜੀ ਹੁਣ ਵੀ ਮੇਰੇ, ਘਰੇ ਆਈ ਬੈਠੇ ਆ ਲੋੇਡੀ ਦੇ
ਹੋਈ ਹੈ ਨਾ ਵਧੀਆ ਸਟੱਡੀ ਕੀਤੀ ਹੋਈ ਹੈ ਤਾਂ ਤੁਹਾਡੇ ਬੱਚਿਆਂ ਨੂੰ ਤੁਸੀਂ ਆਪ ਵਧੀਆ ਸੰਸਕਾਰ ਦੇਣਗੇ। ਸਵੇਰੇ, ਸੁਬੇ ਸ਼ਾਮ ਉਹਨਾਂ ਨੂੰ ਸ਼ਿਕਸ਼ਾ ਦੇਣਗੇ ਸਟੱਡੀਓ ਤੁਸੀਂ ਕਿ ਹੁਣ ਆਪ ਕਰਵਾ ਸਕਦੇ ਹੋ ਘਰੇ ਬਹਿ ਕੇ
ਤੇ ਮੈਂ ਸਟਫੀ ਕੀਤੀ ਹੈ ਮੈਨੂੰ ਕਪਿਊਟਰ ਦਾ ਤੇ ਸਲਾਈ ਦਾ ਸਲਾਈ ਦਾ ਸਾਰਾ
ਉਹ ਤਾਂ ਜ ਗਿਆਨ ਹੈ ਅੰਦਰ ਸਟੱਡੀ ਕਰਕੇ ਤੁਸੀਂ ਗਿਆਨ ਹੈ ਅੰਦਰ ਨੌਲੇਜ ਹੈ। ਹੁਣ ਤੁਸੀਂ ਸਟੱਡੀ ਕਰਕੇ ਕੁਛ ਸਿੱਖ ਕਿ ਉਹ ਜੋੜ ਘਟਾਵ ਹੈਗਾ ਜੋ ਵੀ ਹੈ।
ਹਾਂਜੀ ਹਾਂਜੀ।
ਸਟੱਡੀ ਸਟੱਡੀ ਕ, ਤੁਸੀਂ ਵੇਖਿਆ ਹੋਣਾ, ਆਪਣੇ ਜਿਹੜਾ ਸੰਵਿਧਾਨ ਹੈਗਾ ਨਾ ਇੱਕ ਬਾਬਾ ਭੀਮਰਾ ਅੰਬੇਡਕਰ ਜੀ ਹੈਗੇ ਨਾ। ਉਹ ਉਸ ਟਾਈਮ ਆਪ ਦੇ ਟਾਈਮ ਨਾ, ਇੰਨੇ ਪੜ੍ਹੇ ਲਿਖੇ ਸੀਗੇ ਮਾ ਮਹਾਤਮਾ ਗਾਂਧੀ ਸੀਗੇ, ਉਹ ਵੀ ਪੜ੍ਹੇ ਲਿਖੇ ਸੀਗੇ। ਭੀਮ ਰਾਵ ਅੰਬੇਡਕਰ ਸੀਗੇ ਉਹ ਇੰਨੇ ਪੜ੍ਹੇ ਲਿਖੇ ਹੋਏ ਸੀਗੇ ਠੀਕ ਹੈ, ਇਹਨਾਂ ਨੇ ਇੰਨੀ ਸਟੱਡੀ ਕੀਤੀ ਕੀਤੀ ਸੀ ਇਨੀ ਉਹਨਾਂ ਕੋਲ ਡਿਗਰੀਆਂ ਸੀਗੀ ਨਾ ਉਹਨਾਂ ਨੇ ਸੋਚਿਆ, ਸਮਝਿਆ ਕਿ ਮੈਂ ਆਪਾਂ ਚਲੋ ਮੈਂ ਸਟੱਡੀ ਕੀਤੀ ਹੋਈ ਹੈ। ਮੇਰੇ ਦੇਸ਼ ਚ ਮਤਲਬ ਅ ਸਟੱਡੀ ਕਰੇ ਤੇ ਪੜ੍ਹੇ ਉਹਨਾਂ ਨੇ ਆਪਣੇ ਵਾਸਤੇ ਸ ਜਾਂ ਲਿਖਿਆ ਸਭ ਕੁਛ ਆਪਣੇ ਵਾਸਤੇ ਲਿਖ ਗਿਆ ਸੀ ਉਹ ਉਹਨਾਂ ਦੇ ਦੇਣ ਚੋਂ ਜੀ ਆਪਾਂ ਸਟੱਡੀ ਕਰ ਰਹੀ ਹੈ। ਪੜ੍ਹਾਈ ਕਰ ਰਹੇ ਹ, ਜਿਹੜੇ ਸਕੂਲ ਖੁੱਲ੍ਹੇ ਹੈ ਉਹਨਾਂ ਕਰ ਖੁੱਲ੍ਹਿਆ ਸਾਰੇ ਕੁਛ ਐਸ ਸਟੱਡੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ।
ਹਾਂਜੀ ਹਾਂਜੀ।